ਸਤਿ ਸ੍ਰੀ ਅਕਾਲ ਜੀ!
ਸਤਿ ਸ੍ਰੀ ਅਕਾਲ ਜ! ਹੋਰ ਠੀਕ ਠਾਕ?
ਤੁਸੀਂ ਸੁਣਾਓ?
ਵਧੀਆ ਆ ਗਈ ਏਂ?
ਹਾਂ ਹੁਣ-ੇ ਹੁਣੇ ਆਈ ਆ ਹਾਂ ਵਧਆ ਵਧੀਆ ਹੋਗ ਗਿਆ ਵਧੀਆ ਹੋ ਗਈ। ਬਹੁਤ ਜ਼ਿਆਦਾ।
ਬਹੁਤ ਜਿਆਦਾ ਅ ਹਣ ਰੇਸਟ
ਬਸ ਹੁਣ ਬੰਦੂਕ ਚਲਾਣੀ ਸਿੱਖ ਲਈ ਹੁਣ ਸਾਰਿਆਂ ਦੇ ਛਾਤੀਆਂ ਚ ਮਾਰਾਂਗੀ ਦੇ ਦੇ ਕੇ,
ਹਾਂ ਪਾੜ ਤੇ ਸਾਡੇ ਸੀਨੇ ਪਾੜ ਪਹਿਲਾਂ ਮਾਮਿਆਂ ਦੇ,
ਮਾਮਿਆਂ ਦੇ ਨੀ ਪੜਦੇ ਪਹਿਲੇ ਦਾਦਕਿਆਂ ਦੇ ਪੜ੍ਹਾਂਗੇ।
ਕਿ ਮਾਮਿਆਂ ਦੇ ਕਿਉ ਨੀ ਪਾੜ ਦੇ।
ਮਾਮੇ ਬਾਅਦ ਚੋਂ ਆ ਪਹਿਲਾਂ ਘਰ ਤੋਂ ਸਟਾਰਟ ਕਰੀ ਦੀਏ।
ਕ ਮਾਮਿਆਂ ਕੋਲ ਮੈਂ ਆਜੇ ਉਹ ਲੈਣਾ ਹੈ ਨਾ,
ਕੀ ਹਾਂ ਡਰ ਦੇਣ,
ਹਾਂ ਫੇਰ ਮਾਰਾਂਗੀ ਇੱਕੋ ਵਾਰੀ ਹੋਰ ਨਾ ਨਾਨ ਸ਼ੱਕ ਲੈ ਕੇ ਫਿਰ ਹੀ ਮਾਰਾਂ ਗੀ ਕੇ।
ਹਾਂ, ਬਸ ਹੁਣ ਬੰਦੂਕ ਲਿਆਣੀ ਰਹਿ ਗਈ ਹੈ ਮਾਰਾ ਗੇ ਦੇ ਦੇ ਕੇ ਛਾਤੀਆਂ ਚ,
ਹਾਂ, ਪਹਿਲੀ ਮੇਰੀ ਮਾਰ ਛੱਡੀ, ਬਾਕੀਆਂ ਸਾਰਿਆਂ ਨੂੰ ਬਖਸ਼ਦੀ
ਪਹਿਲੇ ਵੇਖਾਂਗੀ, ਕਿਹੜਾ ਠੀਕ ਲੈ ਕੇ ਰੱਖਾਂਗੀ। ਜਿਹੜਾ ਚਜ ਨਾਲ ਰਹੇਗਾ, ਉਹਨੂੰ ਕੁਛ ਨੀ ਕਹਿਣੇ ਗੇ। ਜਿਹੜਾ ਫਾਲਤੂ ਬੋਲੇਗਾ ਦੇ ਸਿੱਧਾ ਗੋਲੀ।
ਦੇ ਹਿੰਕ ਚ ਗੋਲੀਆ।
ਜੇ ਸੀਦਾ
ਸਹੀ ਗੱਲ ਹੈ, ਹੋਰ ਬੰਦੂਕ ਚਲਾਉਣੀ ਸਿਖਾਈਏ ਨਾ।
ਹਮ, ਬੰਦੂਕ ਚਲਾਈ ਹੀ ਮਾਮੀ ਨੇ ਅ ਪੁਆਇੰਟ ਟੂ ਟੂ ਰਾਈਫਲ ਚਲਾਈ ਸੀ ਮੇਰੇ ਤੋਂ ਤਾਂ ਵੱਡੀ ਸੀ ਬੜੀ ਮਤਲਬ ਕਰਨਾ ਤੇ ਹੈਡਫੋਨ ਪਵਾ ਕੇ ਸਾਹਮਣੇ ਮਤਲਬ ਇੱਕ ਬੰਦੇ ਦਾ ਪੋਸਟਰ ਹੁੰਦਾ। ਤੇ ਉਹਦੇ ਨਾ ਵਿੱਚ ਸੈਂਟਰ ਚ ਮੋਹਰਾ ਜਿਹਾ ਹੁੰਦਾ ਉੱਥੇ ਗੋਲੀ ਮਾਰਨੀ ਹੁੰਦੀ ਏ, ਪੰਜ ਵਾਰ ਮਾਰਨੀ ਹੁੰਦੀ ਏ
ਅੱਛਾ,
ਜੋ ਜਿੰਨੀ ਵਾਰ ਵੱਜੀ ਓਨੇ ਨੰਬਰ ਲੱਗਣਗੇ। ਮੇਰੀ ਦੋ ਉੱਤੇ ਟੁਰ ਗਈਆਂ, ਇੱਕ ਸੈਂਟਰ ਚ ਵੱਜੀ ਬਿਲਕੁਲ, ਚੇ ਤੇ ਦੋ ਥੋ ਉਹਨਾਂ ਤੋਂ ਥੋੜੀ ਉੱਤੇ ਲੰਘ ਗਈ।
ਮਤਲਬ ਸਹੀ ਵੱਜੀਆਂ ਨੇ,
ਹਾਂ ਮੇਰੇ ਆਏ ਹਾਂ ਸੌ ਚੋਂ ਸੱਤਰ,
ਚੱਲ ਠੀਕ ਆ ਗਏ ਨੇ ਫਿਰ, ਤੇ ਬਾਕੀਆਂ ਦੇ ਕੁੜੀਆਂ ਹੋਰ
ਅੱਧੀਆਂ ਤੇ ਡਰ ਹੀ ਗਈਆਂ, ਗੋਲੀ ਦੀ ਵਾਜ਼ ਸੁਣ ਕੇ,
ਸਾਡੇ ਨਾਲ ਪਹਿਲੇ ਦਿਨ ਬੜੀ ਮਾੜੀ ਬਣੀ ਹੈ ਬੜੀ ਮਾੜੀ।
ਕਿਉਂ?
ਪਹਿਲੇ ਦਿਨ ਦਸਾ ਕੀ ਹੋਇਆ, ਅਹ ਪਹਿਲੇ ਦਿਨ ਗਏ। ਕੁਈ ਕੁਛ ਨੀ ਕਰਾਇਆ, ਪਹਿਲੇ ਦਿਨ ਮਤਲਬ ਆਪਣਾ ਕਮਰਾ ਕੁਮਰਾ ਸਾਫ਼ ਕੀਤਾ। ਬੈਡ ਬੁਡ ਵਿਛਾਏ ਗੱਦੇ-ਗੁੱਦੇ ਲਾਏ ਚਾਦਰਾਂ-ਚੁਦਰਾਂ ਵਛਾਈਆਂ। ਰਾਤੀ ਹੋਇਆ, ਰਾਤੀ ਅਸੀਂ ਨੋ ਕੁ ਵਜੇ ਖਾਣਾ, ਖੂਣਾ ਖਾ ਕੇ ਆ ਗਏ। ਕਮਰੇ ਚ ਅਸੀਂ ਬਾਰਾਂ ਵਾਜੇ ਤਿਕਨ ਆਰਾਮ ਨਾਲ ਗੱਲਾਂ ਮਾਰਦੇ ਪਏ, ਸਾਰੇ ਬਹਿ ਕੇ। ਮੈਡਮ ਵੀ ਸੀ, ਤੇ ਫੇਰ ਥੋੜ੍ਹੀ ਦੇਰ ਬਾਅਦ ਮੈਡਮ ਆਪਣੇ ਕਮਰੇ ਚ ਤੁਰ ਗਈ ਤੇ ਫਿਰ ਨਾ ਜਿਵੇਂ ਬੱਚੇ ਕਰਦੇ ਹੀ ਨੇ ਕੁੰਡੀ ਖੜਕਾਉਣ ਲੱਗ ਗਏ। ਆਪਾਂ ਦੋ ਵਾਰ ਖੜਕਾਇਆ ਆਪਾਂ ਪਹਿਲਾਂ ਲੱਗਿਆ ਮੈਡਮ ਆ ਗਈ ਇਹ ਡਰ ਕੇ ਸੋ ਗਏ ਠੀਕ ਹੈ, ਮੈਡਮ ਦੇ ਡਰ ਤੋਂ ਫੇਰ ਉਸ ਤੋਂ ਬਾਅਦ ਤੀਜੀ ਵਾਰ ਖੜਕਿਆ ਸਾਡੀ ਇੱਕ ਲੈਟ ਸੀ ਪਿੱਛੇ ਬਾਥਰੂਮ ਵਾਲੀ। ਉਹ ਬਲੀਂਕ ਕਰਨ ਲੱਗ ਜੇ ਸਾਰੇ ਡਰ ਕੇ ਮੋਏ, ਪਠੀਆਂ ਮਾਰਨ ਲਗ ਗਏ ਮੈਨੂੰ ਹਾਸਾ ਚੁਟਦਾ ਪਿਆ ਮੈਂ ਕਿਹਾ ਹੋਇਆ ਕੀ ਹੈ।
ਅੱਛਾ,
ਉਹ ਲਾਈਟ ਜਿਆਦਾ ਕਰਨ ਲੱਗ ਗਈ ਇੱਕ ਨੇ ਚੀਕ ਮਾਰੀ ਪੂਰੀ ਸਾਰਿਆਂ ਨੇ ਚੀਕਾਂ ਮਾਰਤੀਆਂ ਮੈਂ ਉਸ ਟਾਈਮ ਜਾ, ਕੇ ਡਰੀ ਮੈਂ ਕਿਹਾ ਹੋ ਗਿਆ ਹੀ ਮੈਂ ਪਿੱਛੇ ਜਾ ਕੇ ਵੇਖ। ਸਾਰੇ ਕਹਿ ਰਹੇ ਪਿੱਛੇ ਨਾ ਜਾ ਕੋਈ ਹੋਣਾ, ਹੋਣਾ ਮੈਂ ਕਿਹਾ ਵੇਖ ਕੇ ਤਾਂ ਆਣ ਦੇ ਕਿਹੜਾ ਬੈਠਾ ਹੈ।
ਅੱਛਾ।
ਪਿੱਛੇ ਗਈ ਕੋਈ ਵੀ ਨੀ ਹੈਗਾ। ਮੈਂ ਇੱਥੇ ਤਾਂ ਕੋਈ ਵੀ ਨਹੀਂ। ਫਿਰ ਮੈਂ ਗਈ ਉੱਤੇ ਫਿਰ ਮੈਂ ਉਹ ਕਹਿ ਰਹੇ ਬਾਹਰ ਨਾ ਜਾਈ, ਇੱਥੇ ਨਾ ਜਾਈ। ਮੈਂ ਕਿਹਾ ਜਾਣ ਤੇ ਦੇ ਦੇਖਣ ਤਾ ਦੇ ਹੈ ਕਿ ਇਹ ਫਿਰ ਮੈਂ ਬਾਹਰ ਗਈ ਫਿਰ ਮੈਂ ਜਾ ਕੇ- ਮੈਡਮ ਨੂੰ ਬੁਲਾ ਕੇ ਲਿਆ ਈ, ਮੈਂ ਕਿਹਾ ਮੈਮ ਐਵੇਂ ਕਰਕੇ ਤੁਸੀਂ ਇੱਥੇ ਸੋਵੋ ਇੱਕ ਦਿਨ। ਫੇਰ ਅਗਲੇ ਦਿਨ- ਸਾਰਿਆਂ ਨੂੰ ਮੈਂ ਭੂਤਾਂ ਵਾਲੀਆ ਹੋਰ ਕਹਾਣੀਆਂ ਸੁਣਾਈ ਗਈ। ਸਾਰੇ ਮੋਏ ਮੈਨੂੰ ਜੱਫੀਆਂ ਪਾ, ਪਾ ਕੇ ਸੁੱਤੇ ਨੇ।
ਅੱਛਾ, ਤਾਂ ਸਾਰਿਆਂ ਨੇ ਉੱਥੇ ਡਰਾਈ ਗਈ ਏ।
ਹਾਂ ਮਤਲਬ ਨਾ ਕਾਰ ਡਰ ਲੱਗਦਾ ਉੱਥੇ ਡਾਰ ਹੀ ਨਹੀਂ ਲੱਗਾ ਮੈਨੂੰ।
ਅੱਛਾ।
ਭੂ ਉਹ ਨੂ ਨੂ ਆਪ ਮੈਨੂੰ ਆਂਦੇ ਸਾਰੇ ਦੱਸਾ ਕੀ ਕਹਿੰਦੇ ਹਨ, ਕਦ ਮੇਰੇ ਪਾਸ ਸੋਇਯੋ ਮੈਂ ਮੇਰੇ ਪਾਸ ਸੋਇਯੋ ਸਾਰੇ ਮੋਏ ਆਵੇਂ ਜਪ ਜੱਫੀਆਂ ਪਾ ਕੇ ਸੌਦੇ ਹਨ, ਮੇਰਾ ਤਾਂ ਜਮੀ ਸਾਹ ਕੁੱਟਣ ਵਰਗਾ ਹੋ ਜਾਂਦਾ ਸੀ।
ਅੱਛਾ।
ਤੇ ਫੇਰ
ਪਰ ਉੱਥੇ ਹੁਸ਼ਿਆਰ ਹੋ ਕੇ ਰਹੀ ਏ ਨਾ।
ਹੂ, ਉੱਥੇ ਪੂਰੀ ਸੀਨੀਅਰ ਸਾ ਮੈਂ।
ਅੱਛਾ।
ਜਾਂਦੇ ਹੀਈ ਮੈਡਮ ਮੈਂ ਐ ਗੱਲਾਂ ਮਾਰਦੀ ਪਈ ਪਿੱਛੇ ਖਲੋ ਕੇ ਮੈਡਮ ਕ ਅੱਗੇ ਫੋਜੀ ਖਲੋਤਾ। ਮਾਸਟਰ ਤੇ ਮਤਲਬ ਸਾਡਾ ਹੈਡ ਤੇ ਉਹ ਕਹਿ ਰਿਹਾ ਓ ਅ ਉਹਨੇ ਮੈਡਮ ਨੇ ਕਿਹਾ ਮੈ ਸਿਦਕ ਮੈਂ ਕਿਹਾ ਯਸ ਮੈਮ ਮੈਮ ਕਿਹੜੀ ਸੀਨੀਅਰ ਮੈਂ ਕਿਹਾ ਨੋ ਮੈਮ ਮੈਮ ਕਹ ਰੀ ਕਿ ਓ ਮੈਮ ਕਹਿ ਰੀ ਅੱਗੇ ਸੀ-ਉਹ ਸਰ ਖੜੇ ਐ ਦੇਖ ਲਓ ਤੁਮ, ਮੈਂ ਓਕੇ ਮੈਮ। ਉਹ ਸੀ-ਓ ਸਰ ਆਏ ਕਹਿ ਰਹੇ ਆਪ ਸੀਨੀਅਰ ਹੋ, ਮੈਂ ਕਿਹਾ ਯੱਸ ਸਰ, ਫੇਰ ਸਰ ਨੇ ਹੱਥ ਥ ਮਿਲਾਇਆ, ਫੇਰ ਉਹਦੇ ਨਾਲ ਫੋਟੋ ਹੋਈ ਸਾਡੀ।
ਅੱਛਾ।
ਸੀਨੀਅਰ ਦੀ ਮੈਡਮ ਤੇ ਮੇਰੀ, ਤੇ ਫੇਰ ਮੈਂ ਹਾਸਾ ਏਡਾਂ ਛ ਛੋਟਦਾ ਪਿਆ ਸੀ, ਮੇਰਾ ਇੱਥੇ ਇੱਕੋ ਹੀ ਡਾਇਲੋਗ ਸੀ ਮਤਲਬ ਜਿਹੜੇ ਬੱਚੇ ਗੱਲ ਨੀ ਮੰਨਦੇ ਨਾ ਮਤਲਬ ਸਾਰੇ ਬੱਚਿਆਂ ਨੂੰ ਲਾਈਨ ਚ ਲੈ ਕੇ ਆਣਾ, ਲੈ ਕੇ ਜਾਣਾ। ਬਿਠਾ ਕੇ ਰੱਖਣਾ, ਖਾਣ-ਪੀਣ ਜਿੰਨੇ ਨਹੀਂ ਰੋਟੀ ਖਾਧੀ ਸਾਰਾ ਕੁਛ ਵੇਖਣਾ। ਪੇਪਰ ਪੂਪਰ ਸਬ ਚੈੱਕ ਕਰਨੇ, ਵਰਦੀ ਚੈੱਕ ਕਰਨੀ, ਡਰਿਲ ਕਰਾਣੀ। ਤੇ ਸਾਰੀ ਜੀ-ਜਿੰਮੇਦਾਰੀ ਮੈਨੂੰ ਦਿੱਤੀ, ਸ ਟਾਈਮ ਤੇ ਚਾਰ ਵਜੇ ਉੱਠਣਾ, ਮੈਂ ਕਿਹਾ ਮੈ ਆਪ ਦਸ ਵਜੇ ਤੋਂ ਪਹਿਲਾਂ ਨੀ ਉੱਠਦੀ ਮੈਂ। ਤੇ ਮੈਡਮ ਫੇਰ ਇੱਕ ਫੋਨ ਦੇ ਕੇ ਗਈ ਸੀ, ਦੋ ਫੋਨ ਸਨ ਮੈਡਮ ਕੋਲ। ਤੇ ਇੱਕ ਫੋਨ ਮੈਡਮ ਨੇ ਆਪਣੇ ਕੋਲ ਰੱਖ ਲਿਆ, ਜਿਸ ਚ ਮਤਲਬ ਜਿਆਦਾ ਉਹਦਾ ਕੰਮ ਹੁੰਦਾ। ਤੇ ਇੱਕ ਜਿਹੜਾ ਥੋੜਾ ਐਵੇਂ ਦਾ ਹੀ ਸੀ, ਉਹ ਮੈਨੂੰ ਦੇਤਾ ਕਿ ਅਲਾਰਮ ਲਾ ਲਿਆ ਕਰੀ। ਉਠਾਇਆ ਕਰੀ ਇਹਨਾਂ ਨੂੰ, ਇਸ ਟਾਈਮ ਤੇ ਆ ਹੋਣਾ, ਇਸ ਟਾਈਮ ਆ ਹੋਣਾ, ਜੇ ਕੋਈ ਰਾਤ ਤ ਨੂ ਜੁਰਤ ਪੈ ਜੇ, ਤੇ ਫੋਨ ਹੋਣਾ ਹੀ ਚਾਹੀਦਾ, ਤੇ ਮੈਂ ਕਿਹਾ ਠੀਕ ਐ ਮੈਮ। ਫੇਰ ਉਹ ਸਾਰੀ ਜਿੰਮੇਦਾਰੀ ਮੈਨੂੰ ਦੇ ਗਈ। ਇਹ ਮੋਏ ਮੇਰੀ ਗੱਲ ਨਾ ਸੁਣਨ, ਮੈਂ ਕਹਿ ਤਾਂ ਬੈਂਡ ਕਰਦਾ ਸੀ ਸਾਰਿਆਂ ਨੂੰ ਮਿੰਟ ਚ ਲਾਈਨ ਚ ਹੋ ਜਾਂਦੇ, ਮਿੰਟ ਚ, ਬਸ ਆਹੀ ਕਹਿਣਾ ਸੀ ਬੈਂਡ ਕਰਦਾ ਹੀ ਮੈਂ ਉੱਚੀ ਜੀ
ਅੱਛਾ।
ਬਸ ਸਵੇਰੇ ਕੋਈ ਉੱਠਦਾ ਨੀ, ਮੈਂ ਚਪੇੜਾ ਮਾਰ-ਮਾਰ ਕੇ ਉਠਾਂਨੀ ਹਾਂ।
ਚਲ ਠੀਕ ਐ ਤੇ, ਹੁਣ ਏਡੀ ਤਾਂ ਹੁਸ਼ਿਆਰ ਹੋਈ ਗਈ ਏ ਨ।
ਪੂਰਾ ਰੋਬ ਹੁਣ, ਮੈਡਮ ਦੱਸਾ ਕੀ ਕਹਿ ਰਹੀ ਕਿ ਏ ਤੇ ਤੇਰੇ ਚੱਲ ਇੱਥੇ ਤਾਂ ਦਸ ਦਿਨ ਪੂਰੇ ਹੋ ਗਏ, ਮੈਡਮ ਕਹਿ ਰੀ ਸਕੂਲੇ ਵੀ ਆਈ ਰੋਬ ਚੱਲੇਗਾ।
ਅੱਛਾ।
ਜਿਹੜੇ ਬੱਚੇ ਕੈਂਪ ਚ ਗਏ ਨੇ, ਤੇ ਜਿਹੜੇ ਨਾ ਸੁਣਨ ਮੈਨੂੰ ਆ ਕੇ ਦੱਸੀ ਸੀ ਉਹਨਾਂ ਨੂੰ ਗਰਾਊਂਡ ਸਾਰਿਆਂ ਸਾਹਮਣੇ ਮਿਲੇਗਾ ਰਗੜਾ।
ਅੱਛਾ।
ਮਤਲਬ ਇਹ ਚ ਇਹ ਸੀ ਕਿ ਯੂਨਿਟੀ ਹੁੰਦੀ ਸੀ ਮਤਲਬ ਅਗਰ ਜੇ ਇੱਕ ਬੱਚ ਚਾ ਗ਼ਲਤੀ ਕਰੇਗਾ ਨਾ ਤੇ ਸਾਰੇ ਬੱਚਿਆਂ ਨੂੰ ਮਿਲੇਗੀ। ਤੇ ਮੰਨ ਲਓ ਕੋਈ ਗ਼ਲਤੀ ਕਰ ਵੀ ਦਿੰਦਾ ਸੀ, ਸਭ ਤੋਂ ਪਹਿਲਾਂ ਸੀਨੀਅਰ ਨੂੰ ਮਿਲਦਾ ਸੀ ਯਾਨੀ ਮੈਨੂੰ। ਉਹ ਪੂਰਾ ਨਾ ਜਿਵੇਂ ਪੁਸ਼ਪ ਨੀ ਲਾਂਦੇ ਉਵੇਂ ਬੈਂਡ ਕਰਕੇ ਪੂਰਾ ਅੱਧਾ ਘੰਟਾ ਖੜਾ ਰੱਖ ਲਿਆ, ਪੂਰੀ ਬਾਹਵਾਂ ਅਕੜ ਜਾਂਦੀਆਂ ਟੁੱਟ ਟੁੱਟਣ ਵਰਗੀਆਂ ਹੋ ਜਾਂਦੀਆਂ ਹਨ, ਫੇਰ ਏਡਾ ਵੱਡਾ ਗਰਾਉਂਡ ਸੀ ਉਹਦੇ ਚਾਰ ਚੱਕਰ ਲਵਾਣੇ। ਫੇਰ ਉੱਠਕ ਬੈਠਕ ਕਰਾਣੀਆਂ ਪਹਿਲਾਂ ਮੈਨੂੰ ਮਿਲ ਗਿਆ ਫੇਰ ਠੀਕ ਏ। ਫੇਰ ਸੀਨੀਅਰ ਪੂਰੀ ਭਰ ਜਾਂਦੀਆਂ ਸਨ ਸਾਰੀਆਂ ਦੀ ਸਾਰੀਆਂ ਜਿਹੜੇ ਜਿਹੜੇ ਗ਼ਲਤ ਕਰਦੇ ਹਨ। ਫਿਰ ਅਸੀਂ ਕਲਾਸ ਚ ਜਾ ਕੇ ਬਾਕੀਆਂ ਨੂੰ ਦਿੰਦੇ ਸਾਂ।
ਅੱਛਾ
ਫੇਰ ਉਹਨਾਂ ਦੀ ਬੈਂਡ ਵਜਾਦੇ ਸਾਂ। ਮਤਲਬ ਮੈਂ ਮੈਡਮ ਨੇ ਇਹ ਕਹਿਤਾ ਸੀ ਕਿ ਪੂਰਾ ਰੋਬ ਚਲਾਉਣਾ ਆਪਣਾ। ਅਸੀਂ ਸੀਨੀਅਰ ਨਾ ਨਾ ਆਪਣੇ- ਆਪ ਮੈਂ ਕਦੀ ਨਾ ਤੱਕ ਆਪਣੇ ਭਾਂਡੇ ਧੋਤੇ ਉੱਤੇ ਨਾ ਕੁਛ ਕੀਤਾ ਬਾਕੀ ਕੁੜੀਆਂ ਤੋਂ ਤੁਹਾਨੀ ਸਾਂ। ਤੇ ਮੈਡਮ ਆਦੀ ਸੀ ਮੈਡਮ ਆਂਦੀ ਸੀ ਸੀਨੀਅਰ ਨੇ ਆਪਣਾ ਰੋਬ ਚਲਾਉਣਾ ਪੂਰਾ
ਅੱਛਾ
ਮੈਂ ਮਤਲਬ ਕਈ ਵਾਰ ਆਪਣਾ ਕੰਮ ਆਪ ਕਰਨ ਲੱਗ ਜਾਂਦੀ ਸੀ ਨਾ ਭਾਂਡੇ ਭੂੰਡੇ ਧੋਣ ਮੈਡਮ ਆਦੀ ਸੀ ਬੇਟਾ ਆਪ ਕਿਆ ਹੋ?, ਮੈਂ ਕਿਹਾ ਮੈਮ ਸੀਨੀਅਰ ਮੈਮ ਕਹਿ ਰਹੀ ਫੇਿਰ ਆਪ ਕਿਉਂ ਕਰ ਰਹੇ ਹੋ? ਮੈਂ ਕਿਹਾ ਓਕੇ ਮੈਮ ਮੇਰੀ ਮੌੋਜਾਂ ਲੱਗ ਗਈ ਆ। ਹੂ, ਹੂ।
ਚੱਲ ਠੀਕ ਏ।
ਪੈਸੇ ਮਿਲਣੇ, ਰੋਟੀ ਮਿਲਣੀ, ਬੈਠੀ-ਬੈਠੀ ਨੂੰ ਮੈਨੂੰ ਕੀ - ਚਾਹੀਦਾ ਸੀ ਯਾਰ। ਹਾਂ ਮੇਰੀ ਘੜੀ ਖੂ ਗਵਾਚ ਗਈ ਇੱਕ ਕਲਚਰ ਮੇਰਾ ਟੋਟ
ਚਲੋ ਤੇ ਕੋਈ ਗੱਲ ਨਹੀਂ।
ਘੜੀ ਇੱਕ ਕੁੜੀ ਲੈ ਗਈ ਸੀ। ਉਹਦੀ ਡਿਊਟੀ ਸੀ ਉਹਨੇ ਵਾਪਿਸ ਨੀ ਕੀਤੀ। ਜਦੋਂ ਹੁਣ ਉੋਂਤੋਂ ਪੈਸੇ ਲਾਂਗੀ ਮੈਂ।
ਅੱਛਾ! ਚੱਲ ਕੋਈ ਗੱਲ ਨੀ ਹੋਰ? ਖਾਣ ਪੀਣ ਦਾ ਕਿਵੇਂ ਵਧੀਆ ਸੀ?
ਅ ਪੰਜ ਸੌ ਰੁਪਇਆ ਮੈਂ ਲੈ ਗਈ ਸਾਂ। ਮਤਲਬ ਕੌੜੀਆਂ ਬਾਰਾਂ -ਬਾਰਾਂ, ਤੇਰਾਂ -ਤੇਰਾਂ ਸੌ ਰੁਪਇਆ ਲਈਆਂ ਹਨ ਫਿਰ ਉਹਨਾਂ ਨੇ ਮੁੱਕਣ ਤੋਂ ਬਾਅਦ ਪੇਟੀਐਮ ਵੀ ਕਰਵਾਏ ਸਨ। ਮੈਂ ਤਾਂ ਪੰਜ ਸੌ ਲੈ ਗਈ ਸਾਂ ਉਹ ਚ ਸੌ ਰੁਪਏ ਮਤਲਬ ਗੱਦੇ ਦਾ ਕਿਰਾਇਆ ਦੇਣਾ ਸੀ ਨਾ। ਮਤਲਬ ਬੈਡ ਮਿਲੇ ਹੋਏ ਸਨ, ਤੇ ਗੱਦੇ ਮਤਲਬ ਬਾਹਰੋਂ ਆਏ ਸਨ। ਉਹਨਾਂ ਨੇ ਦਿੱਤੇ ਨੀ ਸਨ ਸੌ ਰੁਪਇਆ ਉਹਦਾ ਲੱਗ ਗਿਆ। ਫੇਿਰ ਥੋੜ੍ਹੀ ਸ਼ਾਮੀ ਜਾ ਕੇ ਕੰਟੀਨ ਚ ਅਸੀਂ ਮੈਂਗੋ ਸ਼ੇਕ ਪੀਉਦੇ ਸਾਂ ਅੱਧੇ ਘੰਟੇ ਦਾ ਰੈਸਟ ਮਿਲਦਾ ਸੀ ਨਾ।
ਅੱਛਾ
ਜ ਥੋੜ੍ਹੀ ਮਤਲਬ ਕੋਲੇਜ ਚ ਮਤਲਬ ਪੂਰਾ ਇੱਕ ਕੋਲੇਜ ਸੀ। ਤੇ ਪੂਰੇ ਕੋਲੇਜ ਸਾਡਾ ਮਤਲਬ ਕੈਂਪ ਸੀ।
ਅੱਛਾ
ਐਮ- ਐਮ ਕੋਲਜ ਨੀ ਐਮ ਐਮ ਯੂ ਕੋਲਜ ਮੁਲਾਣਾ ਉ ਓਥੇ ਸੀ ਉਥੇ ਸੀ। ਮੂਵੀ ਥੀਏਟ ਦੋ ਦਿਨ ਮੂਵੀ ਥਏਟਰ ਲੈ ਕੇ ਗਏ ਨ। ੇ ਤੇ ਮਤਲ ਮਤਲਬ ਮੈਂ ਦੱਸਦੀ ਹਾਂ ਆਪਾਂ ਚਾਰ ਵਜੇ ਉੱਠਣੇ ਸਾਂ।
ਹਾਂ
ਚਾਰ ਵਜੇ ਉੱਠ ਕੇ ਅਹ ਮੈਂ ਚਾਰ ਵਜੇ ਉੱਠ ਜਾਂਦੀ ਸਾਂ ਮੈਂ ਤਿਆਰ ਹੋ ਜਾਂਦੀ ਸਾਂ ਚਾਰ ਵਜੇ। ਫੇਰ ਸਾਢੇ ਚਾਰ ਵਜੇ ਸਾਰੇ ਬੱਚਿਆਂ ਨੂੰ ਉਠਾ ਦੇਣਾ। ਫੇਰ ਅਹ ਅ ਮਤਲਬ ਪੰਜ ਕੂ ਵਜੇ ਪੰਜ ਦਸ ਜਾਂ ਸਾਡੇ ਪੰਜ ਵਜੇ ਤਕ ਥੱਲੇ ਪਹੁੰਚ ਜਾਣਾ ਗਰਾਉਂਡ ਚ ਫੋਲਿੰਗ ਹੁੰਦੀ ਸੀ। ਜਿਹੜੇ ਬੱਚੇ ਲੇਟ ਪਹੁੰਚੇ ਉਹਨਾਂ ਨੂੰ ਰਗੜਾ ਮਿਲੇਗਾ।
ਅੱਛਾ
ਤੇ ਫੇਰ ਉਸ ਤੋਂ ਬਾਅਦ ਅਸੀਂ ਪਹੁੰਚ ਜਾਣਾ ਫੇਰ ਉਸ ਤੋਂ ਬਾਅਦ ਪੀ- ਟੀ ਆਉਣੀ। ਮਤਲਬ ਪਹਿਲਾਂ ਗਰਾਾਉਂਡ ਦੇ ਚੱਕਰ ਲਵਾਉਣੇ ਫਿਰ ਐਕਸਰਸਾਈਜ਼ ਕਰਾਣੀ, ਫਿਰ ਡਰਿੱਲ ਕਰਾਣੀ। ਉਹ ਰੋਬਰਟ ਟੀ ਸ਼ਰਟ ਚ ਬਿਨਾਂ ਬੂਟ ਮਤਲਬ ਬੂਟ ਪਾ ਕੇ ਜਾਣਾ ਬਾਹਰ। ਗਰਾਊਂਡ ਵਗੈਰਾ ਚ ਕਿਉਂਕਿ ਸੱਪ ਸੁੱਪ ਦਾ ਏਰੀਆ ਸੀ ਨਾ ਉੱਥੇ। ਤੇ ਵੱਢ ਨਾ ਜਾਵੇ ਬੱਚਿਆਂ ਨੂੰ ਤੇ ਫੇਰ ਉਸ ਤੋਂ ਬਾਅਦ ਸਾਢੇ ਸੱਤ ਤੋਂ ਨੌ ਵਜੇ ਤੱਕਰ ਬ੍ਰੇਕਫਾਸਟ ਹੁੰਦਾ ਸੀ ਤੇ ਰੈਡੀ ਵੀ ਆਉਣਾ ਹੁੰਦਾ ਸੀ। ਤੇ ਫੇਿਰ ਨੌ ਵਜੇ ਤੋਂ ਲੈ ਕੇ ਨੌ ਵਜੇ ਥੱਲੇ ਪਹੁੰਚਣਾ ਤੇ ਸਾਡੇ ਨੌ ਤੋਂ ਦਸ ਵਜੇ ਤੱਕ ਇੱਕ ਡਰਿੱਲ ਚੱਲਣੀ। ਅਹ ਪਰੇਡ ਹੋਣੀ ਤੇ ਪਰੇਡ ਦੀ ਪ੍ਰੈਕਟਿਸ ਤੋਂ ਬਾਅਦ ਦਸ ਵਜੇ ਤੋਂ ਲੈ ਕੇ ਬਾਰ੍ਹਾਂ ਇੱਕ ਵਜੇ ਤੱਕ ਸਾਡੀ ਉਹ ਚੱਲਣੀ ਐਨ ਸੀ ਸੀ ਕਲਾਸ। ਅਸੀਂ ਤੁਸੀ ਕੀ ਕਰਨੇ ਸਾ। ਮਤਲਬ ਨਾ ਉਹ ਜਿਵੇਂ ਨਾ ਲਾਲ- ਲਾਲ ਸੀਟਾਂ ਨੀ ਕਦੇ ਮੂਵੀ ਥੀਏਟਰ ਜਾਂਦੇ ਆ ਉਵੇਂ ਦੀਆਂ ਸੀਟਾਂ ਟਾਂ ਹੁੰਦੀਆਂ ਸਨ। ਤੇ ਅੱਗੇ ਲੈਕਚਰ ਚੱਲਦਾ ਹੁੰਦਾ, ਸਭ ਤੋਂ ਪਿੱਛੇ ਬਹਿ ਕੇ ਸੀਟਾਂ ਨੂੰ ਥੱਲੇ ਕਰਕੇ ਅ ਤਾਂ ਸੋ ਜਾਂਦੇ ਆ। ਰਾਤ ਦੇ ਜਿਹੜੀ ਨੀਦਰ ਪੂਰੀ ਨੀ ਹੋਈ ਹੁੰਦੀ। ਬਾਰਾਂ- ਇੱਕ ਵਜੇ ਸੌਦੇ ਹਾਂ। ਚਾਰ ਵਜੇ ਉੱਠ ਵੀ ਜਾਂਦੇ ਹਾਂ।
ਅੱਛਾ।
ਗੱਲਾਂ ਮਾਰ- ਮਾਰ ਕੇ ਰੋਜ਼ ਨਵੀਂ- ਨਵੀਂ ਗੱਲ ਕੱਢ- ਕੱਢ ਕੇ ਲਿਆਂਦੇ ਆਂ।
ਚੱਲ ਵਧੀਆ। ਗੱਲਾਂ ਤੂੰ ਹਾਂਜੀ ਬਥੇਰੀਆਂ ਮਾਰ ਲੈਦੀ ਆ।
ਹੋਰ, ਮੈਂ ਨੀ ਮੈਂ ਹੋਰ ਕੁੜੀਆਂ ਵਾਧੂ ਸੁਣਾਉਦੀਆਂ ਹਨ ਇੱਧਰ- ਉਧਰ ਦੀਆਂ। ਸਕੂਲ ਦੀਆਂ।
ਚੱਲ ਠੀਕ ਹੈ, ਫੇਰ ਸਿਦਕ, ਸਤਿ ਸ੍ਰੀ ਅਕਾਲ।
ਕਿਉਂ ਕੀ ਹੋ ਗਿਆ?
ਠੀਕ ਏ।
ਠੀਕ ਹੈ। ਬਾਏ- ਬਾਏ।